ਹੋ
ਹੈਲੋ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ
ਵੱਧਆਿਆ ਆਪ ਬਤਾਓ ਜੀ ਵਧੀਆ
ਔਰ ਫੈਮਲੀ ਮੈਂ ਸਭ ਵੱਡਆ
ਬੜੀੀਆਂਆ ਬੜੀੀਆਂ ਸਭ
ਅੱਛਾ ਜੀ ਤੁਸੀਂ ਸੁਣੋ ਕੀ ਹਾਲ ਹੈ
ਆਹ ਤੂੰਮ ਬੜੇ ਫੈਸ਼ ਲੱਗ ਰਹੇ ਹੈ ਜੀ
ਕੀ ਕਿਹਾ ਜੀ
ਅੱਜ ਤੂੰ ਬੜਾ ਫਰਸ਼ ਲਗ ਰਿਹਾ ਹੈ ਜੀ
ਉਹ ਜੀ-ਜੀ-ਜੀ ਅੱਜ ਕੱਲ੍ਹ ਤੁਸੀਂ ਕੋਈ ਸ਼ੋਪਿੰਗ ਕੀਤੀ
ਸ਼ੋਪਿੰਗ
ਜੀ
ਸ਼ੋਪਿੰਗ ਕਾ ਕਿਆ ਹੈ ਜੀ
ਨਹੀਂ ਵੈਸੇ ਔਨਲਾਈਨ ਸ਼ੋਪਿੰਗ ਕੀਤੀ ਜਾਂ ਫਿਰ ਫਲਾਈਨ ਸ਼ੋਪਿੰਗ ਕੀਤੀ ਸ਼ੋਪਿੰਗ ਵਗੈਰਾ ਕੀਤੀ ਤਨ
ਹਾਂ ਕਿ ਕੀਤੀ ਤਾਂਥੀ
ਅੱਛਾ ਜੀ ਅਾ ਜੀ ਕੀ ਮੰਗਵਾਇਆ ਸੀ ਔਨਲਾਈਨ ਜੀ
ਅੱਥੇ ਲੇਡੀਜ਼ ਕ ਕਿਆ ਰਹਿੰਦਾ ਹੈ ਬਸ ਯਹੀ ਕੱਪੜੇ ਲੱਤੇ
ਸੂਟ ਪਰਾਦਾਾ
ਹਾਂ
ਤੈਨੂੰ ਕੀ ਪਰਾਂਦਾ ਦਾ ਸੂਪਰਾਂਦਾ
ਰੇਡੀਮੇਡ ਇੱਥੇ ਜੈਸੇ ਜੇ ਆਜ ਕਲ ਚੱਲ ਰਹੀ ਹੈ ਫਰਜ਼ੀ ਸਲਵਾਰ ਕੇ ਹਾਂ ਅਛਾ
ਔਰ ਔਨਲਾਈਨ ਸ਼ੋਪਿੰਗ ਦਾ ਤਜੁਰਬਾ ਕਿਵੇਂ ਰਿਹਾ ਆਪ ਤੇਰ੍ਹਾਂ
ਔਨਲਾਈਨ ਸ਼ੋਪਿੰਗ ਕਾ ਬਸ ਕਭੀ ਕਭੀ ਐਥਾ ਅੱਛਾ ਲਗਤਾ ਕਭੀ ਕਭੀ ਐਥਾ ਨਿਕਲ ਜਾਤਾ ਹੈ ਬਸ
ਅੱਛਾ ਅੱਛਾ ਅੱਛਾ ਅ ਅੱਛਾ ਇਹ ਸਮੇ ਤਾਂ ਕਾਫ਼ੀ ਚੰਗਾ ਤਾ ਘਰ ਬੈਠੇ ਹੀ ਸਾਮਾਨ ਮਿਲ ਗਿਆ ਦੇਖੋ ਔਨਲਾਈਨ ਸ਼ੋਪਿੰਗ ਪਰ ਜੀ ਤੁਮਾਰਾ ਕਿਦਾ ਰਹਾ
ਮਾਰਾ ਤੋਂ ਬਸ ਕਿਆ ਬਤਾਏ
ਅੱਛਾ ਮੈਂ ਉੋਂਨੂੰ ਦੇਖੋ ਭੇਜ ਤਾ ਵਧੀਆ ਗੱਲ ਹੈ ਬਾਜਾਰ ਜਾਂਦਾ ਸਮੇਂ ਵੀ ਬਚ ਜਾਂਦਾ ਹੋਰ ਪੈਸਾ ਵੀ ਕੰਮ ਲੱਗਦਾ
ਯੇਹ ਤੋ ਹੈ ਪਰ ਵੋਹੀ ਬਾਤ ਹੋ ਜਾਤੀ ਕਿ ਨਾ ਜੈਸੇ ਕਿਆ ਬਤਾਏ ਸਮਝ ਮੇ ਨਹੀਂ ਆਤਾ
ਜੀ ਜੀ
ਕਾ ਸਮਝ ਮੈ ਨਹੀ ਆਂਦਾ ਤੈਨੂੰ
ਔਨਲਾਈਨ ਸ਼ੋਪਿੰਗ ਕਾ ਕਭੀ ਕਭੀ
ਅੱਛਾ ਤੁਸੀਂ ਸਮਝ ਵੀ ਨਹੀਂ ਆਉਂਦਾ
ਨਹੀਂ ਐਸਾ ਹੋ ਜਾਤਾ ਹੈ ਨਾ ਕਿ ਥੋੜਾ ਥੋੜਾ ਕੁਛ ਅੱਛਾ ਮਿਲ ਜਾਤਾ ਹੈ ਕਭੀ ਕਭੀ ਐਸਾ ਆ ਜਾਤਾ ਹੈ ਕੇ
ਬਿਲਕੁਲ ਬਿਲਕੁਲ ਬਿਲਕੁਲ ਨਾਲ ਹੀ ਕਈ ਵਾਰ ਅੱਛੇ ਡਿਸਕਾਊਂਟ ਵੀ ਮਿਲ ਜਾਂਦੇ ਇਨੇਂ ਔਨਲਾਈਨ ਦੇ ਡਿਸਕਾਊਂਟ ਵੀ ਅੱਛੇ ਮਿਲ ਜਾਂਦੇ ਨ
ਚੰਗਾ ਬੋਲੋ ਜੀ
ਜੀ ਜੀ ਜੀ ਜੀ ਮੈਂ ਵੀ ਕਈ ਵਾਰ ਓਨਲਾਈਨ ਸਾਮਾਨ ਦੇਖ ਦੇਖਦਾ ਹਾਂ ਮੰਗਵਾਇਆ ਤ ਪਹਿਲੇ ਰਿਵਿਊ ਜ਼ਰੂਰ ਪੜ੍ਹਦਾ ਤੇ ਪਤਾ ਜੋ ਰਿਵਿਊ ਰਹਿੰਦਾ ਨੀ ਉਹ ਪੜ੍ਹਤਾ ਪਹਿਲੇ ਤੁਮ ਪੜ੍ਹਦਾ ਤੁਮ ਪੜ੍ਹਦੀ ਰਿਵਿਉ ਅੱਛਾ ਜੀ ਅਜੇ ਚੰਗਾ ਚੰਗਾ ਚੰਗਾ ਉਹ ਵਧੀਆ
ਵਧੀਆ ਬਸ ਐਸੇ ਹੀ ਚੱਲਦਾ ਹੈ
ਅੱਛਾ ਹੋਰ ਗਰਮੀ ਵਰਮੀ ਵੀ ਸਭ ਬੜੀਆ ਵਧੀਆ
ਜੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖ਼ਰਾਬ ਮੌਸਮ ਹੋ ਰਹਾ ਹੈ
ਅੱਛਾ ਜੀ ਹਮਾਰੇ ਯਹਾ ਤੋਂ ਵਧੀਆ
ਕਾਫ਼ੀ ਚੰਗਾ ਚੰਗਾ ਰਹਾ
ਚੰਗਾ ਰਹਾ ਚੰਗਾ ਰਹਾ ਹਮਾਰੇ ਯਹਾ ਤੋਂ ਕਭੀ ਬਾਰਿਸ਼ ਹੋਤੀ ਕਭੀ ਧੂਪ ਹੋਤੀ ਪਤਾ ਹੀ ਨਹੀਂ ਚਲਦਾ ਕਿ ਚੱਲਦਾ
ਇੱਥੇ ਬਾਹਰ ਨਿਕਲੋ ਘਰ ਸੇ
ਕਹਿੰਦਾ ਨਿਕਲਿਆ ਬਾਹਰ ਓਹ ਤਾਂ ਬੁਲਾਸੇ ਈ ਨੀਦੀ ਓਹ ਤਾਂ ਬੁਲਾਉਂਦੀ ਹੀ ਨੀ ਹਮ ਕਿੰਦ ਆਤੀ
ਆਓ ਤਾਂ ਨਾਲ ਚਲਦੇ ਹੈ ਸ਼ੋਪਿੰਗ ਕਰਨੇ ਬਾਹਰ
ਇਨਸ਼ਾਾਲਲਾ ਜੀ ਇਨਸ਼ਾਾਲਲਾ ਜੀ ਚਲਾਾਂਦੇ ਚਲਾਾਂਦੇ ਵਕਤ ਮਿਲਣ ਦੇ ਚਲਾਦੇ
ਹਾਂ ਕਭੀ-ਕਭੀ ਕ ਨਾਲ ਵੀ ਕਈ ਡਿਸਕਾਊਂਟ ਮਿਲ ਜਾਤੇ ਹੈ
ਜੀ ਜੀ ਜੀ ਜੀ ਚੰਗਾ ਚੰਗਾ ਚੰਗਾ ਦੇਖੋ ਜੀ ਇਹ ਬਹੁਤ ਜ਼ਰੂਰੀ ਹੈ ਰਿਵਿਊ ਪੜ੍ਹ ਕੇ ਸਾਮਾਨ ਦੀ ਕੁਆਲਿਟੀ ਦਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਨਹੀਂ
ਕਰਦੇ ਗਲਤ ਸਾਮਾਨ ਵੀ ਆਇ ਆਤਾ ਹੈ
ਜੀ-ਜੀ-ਜੀ ਕਹਿੰਦੇ ਗਲਤ ਸਮਾਨ ਤੁਦਾ ਜੀ ਇੱਕ ਵਾਰ ਰੰਗ ਹੋਰ ਸੀ ਤੇ ਡਲੀਵਰੀ ਹੋਰ ਆ ਗਈ ਸੀ ਅੱਛਾ ਜੀ ਫ ਤੁਸੀਂ ਕੀ ਕੀਤਾ ਜੀ
ਮੈਂ
ਜੀ
ਰਿਟਨ ਰਿਟਨ ਰਿਟਨ ਕਰ ਦੇਤੀ ਹ
ਰਿਟਨ ਅ ਅਛਾ ਰਿਟਨ ਰਿਕਵੇਸਟ ਪ ਤਾਂ ਕੰਪਨੀ ਤਾਂ ਸਾਨ ਵਾਪਸ ਲੈ ਲਈ ਹੈ ਜ ਅ ਅੱਛਾ ਜੀ ਅੱਛਾ ਜੀ ਇਹ ਸੁਵਿਧਾ ਤਾਂ ਕਾਫ਼ੀ ਫਾਇਦੇਮੰਦ ਲੱਗਦੀ ਜੀ
ਹਮ
ਕੁਛ ਬੋਲੋ ਚੰਗਾ ਕੁਛ ਬੋਲੋ
ਚੰਗਾ ਨਹੀਂ ਨਿਕਲ ਤਾਂ
ਅੱਛਾ ਅੱਛਾ ਅੱਛਾ
ਸਮਨ ਵੈਬਸਾਈਟ ਤੋਂ ਹੀ ਖਰੀਦਣੀ ਚਾਹੀਏ ਜੀ ਚਾਹੀਏ ਜੀ ਨਾ
ਜੀ-ਜੀ ਜੀ-ਜੀ ਜੀ ਸਹੀ ਗੱਲ ਹੈ ਕਈ ਵਾਰ ਧੋਖਾਧੜੀ ਦੇ ਮਾਮਲੇ ਵੀ ਸੁਣਨ ਨੂੰ ਮਿਲਣ ਦੇ ਕਿਨੀ
ਹਮ ਇਸੇ ਇਸੇ ਇਸ ਕਰਕੇ ਭੁਗਤਾਨ ਕਰਤੇ ਸਮੇਂ ਸਾਵਧਾਨੀ ਬ
ਨਾ ਨਾ ਨਾਜੀ ਨਾਜੀ ਜੀ ਨਾ ਜੀ ਮਤਲਬ ਭੁਗਤਾਨ ਦਾ ਕੋਈ ਸਮੱਸਿਆ ਨਹੀਂੀ ਆਉਂਦੀ ਬਲਕੇ ਆਪਾਂ ਡਿਲੀਵਰੀ ਲੈਂਦੀ ਫ ਡਿਲੀਵਰੀ ਦੇ ਪ੍ਰੋਡਕਟ ਗਲਤ ਨਿਕਲਦੀ ਧੋਖਾਧੜੀ ਹੋ ਜਾਂਦੀ ਜਾਂ ਫਿਰ ਸਹੀ ਮਿਲਣਦੀ ਆਪਾਂ ਨੇ ਗ਼ਲਤ ਸਮਾਨ ਪਹੁੰਚਾ ਕੇ ਧੋਖਾਧੜੀ ਕਰ ਦਿੰਦੀ ਹੈਨੀ
ਹਮ ਹ ਬਾਜ਼ਾਰ ਜਾ ਕੇ ਇਹ ਚੀਜ਼ ਦੇਖਣ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਹੈ
ਜੀ ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਇਸ ਕਰਕੇ ਭੁਗਤਾਨ ਕਰਦੇ ਸਮੇਂ ਸਾਵਧਾਨੀ ਰੱਖਣੀ ਚਾਹੀਦੀ ਜੀ ਤੇ ਭੁਗਤਾਨ ਕਰਨ ਦੀ ਤਾਂ ਸਾਵਧਾਨੀ ਰੱਖੇ
ਜ਼ਰੂਰ ਕਰੇ ਪਰ ਸੋਚ ਸਮਝ ਕੇ ਖ਼ਰੀਦਾਰੀ ਕਰਨਾ ਚਾਹੀਏ ਥੀ
ਜੀ। ਬਿਲਕੁਲ ਕਰਨ ਦੇ ਮੈਨੂੰ ਤਾਂ ਗਰ ਦੇ ਸਾਨ ਓਨਲਾਈਨ ਮੰਗਵਾਉਣ ਦਾ ਬੜਾ ਆਸਾਨ ਲੱਗਦਾ ਜੀ ਓਨਲਾਈਨ
ਹੂ ਹਾਂ ਅਸਾਨ ਹੋ ਜਾਂਦਾ ਹੈ ਪਰ ਕਭੀ ਕਭੀ ਗੜਬੜ ਹੋ ਜਾਂਦੀ ਐ।
ਕਿਹਉਂ ਜੇਦੀ ਤਨ ਨੂੰ ਗੜਬੜ
ਮੈਂਨੇ ਮੰਗਏ ਤੇੇ ਬੱਚੋ ਕੇ
ਕ ਮੰਗਾਏ ਥੇ
ਕੀ ਆਏ ਹੈ। ਕਿ ਫਟੇ ਪੁਰਾਣੇ ਕੱਪੜੇ ਐਥਾ ਮੇਰਾ ਦਿਮਾਗ ਖ਼ਰਾਬ ਹੋ ਗਿਆ। ਕਿ ਮੈਂ ਦੇਖ ਕੇ ਬਹੁਤ ਗੁੱਸਾ ਆਇਆ ਮੈਂਥੋਂ।
ਲੱਗਦਾ ਜੀ ਗਰਮ ਦਿਮਾਗ ਦਾ ਤੂੰ
ਨਹੀਂ ਪੈਸੇ ਦਿਓ, ਫਿਰ ਨਾ ਆਏ। ਇੱਥੇ ਆਏ ਖ਼ਰਾਬ ਸ਼ਰਾਬ ਭਰ ਦੇਤੇ ਹੈ।
ਪਰ ਬਜ਼ਾਰ ਪਰ ਬਾਜ਼ਾਰ ਜਾ ਕੇ ਜੀਣਾ ਦੇਖਣ ਦਾ ਮਜ਼ਾ ਵੀ ਅਲੱਗ ਹੁੰਦਾ ਐ।
ਜੀ।
ਜੀ ਜੀ ਜੀ ਦੇਖੋ ਬਿਲਕੁਲ ਦੋਨੋ ਦੇ ਆਪਣੇ ਆਪਣੇ ਫ਼ਾਇਦੇ ਨੀ ਕਿਸੇ ਦਾ ਫਾਇਦਾ ਜਾਂਦਾ ਐ। ਹੈ ਕੋਈ ਕੋਈ ਜਦ ਵਡਿਆ ਦਿੰਦਾ ਕੋਈ ਖਰਾਬ ਦਿੰਦਾ ਸਭ ਤਰ੍ਹਾਂ ਕੇ ਰਹਿੰਦੇ ਜੀ। ਲੋਕ ਦੁਨੀਆਂ ਮੈਂ ਜੀ ਜੀ ਜੀ।
ਤੇ ਤੁਸੀਂ ਕੀਤਾ ਕਿਆ।
ਮੇ ਤਾਂ ਤੁਸੀਂ ਕਿ ਕਹਿੰਦਾ ਮੈਨ ਓਨਲਾਈਨ ਸ਼ੋਪਿੰਗ ਬਹੁਤ ਕਹਿੰਦੀ ਜੀ।
ਹੂ
ਜਬ ਦੀਵਾਲੀ ਆਉਂਦੀ
ਹੂ
ਤਾਂ ਮੈਂ ਸੇਲ ਕ ਫ਼ਾਇਦਾ ਉਠਾਉਦੀ
ਵਧੀਆ ਜੀ।
ਜੀ ਜੀ ਜੀ ਜੀ ਸੇਲ ਮੈਂ ਮਤਲਬ ਯ ਹੁੰਦਾ ਜੀ ਅੱਠ ਸੌ ਦੀ ਚੀਜ਼ ਦੋ ਸੌ ਚੀਜ਼ ਮਿਲ ਜਾਤੀ
ਆਹ ਵਧੀਆ ਵਧੀਆ ਬਹੁਤ ਅੱਛਾ।
ਕਵੇ ਫੋਨ ਮੰਗਵਾਦੇ ਸੀ ਪੰਦਰਾਂ ਹਜ਼ਾਰ ਦੇ ਫੋਨ ਗਿਆਰਾਂ ਹਜ਼ਾਰ ਮ ਮਿਲ ਜਾ ਸੀ। ਤੁਮ ਵੀ ਟਏ ਕਰਨਦੀ ਫਾਂਦਾ ਔਨਲਾਈਨ ਕਾ
ਕੌਣ ਸੀ ਉਸ ਔਨਲਾਈਨ ਖ਼ਰੀਦਦੀ ਜੀ ਆਪ ਨੇ
ਦੇਖੋ ਆਪਣਾ ਬੜੀਆ ਸ ਅਮਾਜ਼ੋਨ ਚ ਅਮਾਜ਼ੋਨ ਬਹੁਤ ਬੜੀਆ ਬੇਹਤਰੀਨ
ਕ ਇਥੇ ਕਭੀ ਕਭੀ ਹੋ ਜਾਤਾ ਗੜਬੜ ਮਾ
ਅੱਛਾ ਅੱਛਾ ਗ੍ਰੇਟ ਇੰਡੀਨ ਸ ਲ ਆਉਂਦੀ ਹੁੰਦੀ ਅ ਦੀਵਾਲੀ ਦੇ ਆਸ ਪਾਸ ਹੀ ਆਉਂਦੀ ਹੁੰਦੀ। ਉਹ ਬੜੀਆ ਸੇਲ ਦਿੰਦਾ। ਜੀ ਵੈਡ
ਕਾਫੀ ਚੰਗਾ ਰਹ
ਜੀ ਜੀ। ਬਿਲਕੁਲ ਬਿਲਕੁਲ ਕਾਫ਼ੀ ਚੰਗਾ ਮਜ਼ਾ ਆਉਂਦਾ ਸੀ।
ਹਮ ਘਰ ਬੈਠੇ ਹੀ ਸਮਾਨ ਮਿਲਦਾ ਤਾ
ਹਾਂਜੀ ਬਾਹਰ ਜਾਣ ਦੀ ਮਜਬੂਰੀ ਵੀ ਨੀ ਸੀ ਬਾਹਰ ਵੀ ਜਾਂਦੇ ਕਿਆ ਕਰੇ ਗਰਮ ਧੂਪ ਲੱਗ ਰਹੀ। ਉੱਪਰ ਸ ਵੀ ਸਿੱਖਦੇ ਅੰਦਰ ਵੀ ਸਿੱਖ ਥਕ ਜਾਵਾ ਪਰੇਸ਼ਾਨ ਹੋ ਜਾਵਾ ਮੈਡਮ। ਜੀ ਜੀ ਜੀ ਜੀ ਜੀ। ਆਪ ਮ ਕਿਆ ਪਤਾ ਯਾਰ ਅਗਲੀ ਵਾਰ ਔਨਲਾਈਨ ਸ਼ੋਪਿੰਗ ਕਰੋ ਜੀ। ਤੁ ਸੀ ਵਧੀਆ ਲੱਗੇਗਾ ਵ ਵਧੀਆ ਲੱਗੇਗਾ ਤੁਸੀਂ
ਜ ਬਿਲਕੁਲ
ਲੇਕਿਨ ਜਾ ਲਕਿਨ ਯ ਕਿ ਜ਼ਰੂਰ ਕਰੋ ਪਰ ਸੋਚ ਸਮਝ ਕੇ ਖਰੀਚਾਈ ਕਰਨਾ। ਵਰਨਾ ਫਰੋਡ ਹੋ ਜਾਓ ਤੁਮਾਰੇ ਸਾਥ।
ਮੁਝੇ ਲਿੰਕ ਦੇਣਾ ਮੈਂ ਉਸਿ ਸੇ ਹੀ ਉਸ ਵਿੱਚ ਹੀ ਕਰੂੰਗੀ।
ਅੱਛਾ ਜੀ ਅੱਛਾ ਜੀ। ਅੱਛਾ ਜੀ ਮੈਨੇ ਜੋ ਦੱਸਾ ਤੋ ਬਂਦੇ ਨਾਲ ਹੀ ਕਰੀਏ ਜੀ।
ਉਹ ਅੱਛਾ ਜੀ।
ਚਲੋ ਜੀ ਵਧੀਆ ਜੀ ਵਧੀਆ ਜੀ ਵਧ ਜੈ ਕਾਲ ਜੀ
ਜੀ ਸਤਿ ਸ੍ਰੀ ਕਾਲ
ਫਿਰ ਮੌਕਾ ਮਿਲ ਜਾਂਦਾ ਨਾ ਫਿਰ ਬਾਤ
ਜੀ ਜ਼ਰੂਰ ਸਤਿ
ਠੀਕ ਹੈ ਜੀ।
ਠੀਕ ਹੈ ਜੀ ਸਸਰਿਆ ਕਾਲ